ਹੈਲ
ਹਾਂਜੀ, ਸਾ ਸ੍ਰੀ ਕਾਲ ਜੀ ਹੋਰ ਕਿਵੇਂ?
ਠੀਕ ਐ ਜੀ ਵਦੀਆ।
ਹੋਰ ਅਪਨੇ ਘਰੇ ਸਾਰੇ ਠੀਕ-ਠਾਕ ਵਦੀਆ ਜੀ।
ਹਾਂਜੀ-ਹਾਂਜੀ ਠੀਕ ਐ ਸਾਰੇ ਵਦੀਆ ਐ ਜੀ। ਹੋਰ ਤੁਸੀਂ ਕਿਵੇਂ ਓ ਜੀ? ਹੋਰ ਕੀ ਕਰਦੇ ਪਏ ਸੀ ਜੀ?
ਫ੍ਰੀ ਸੀਗੇ ਜੀ ਬਸ ਗਰਮੀ ਹੈਗੀ ਐ ਤੁਆਨੂੰ ਪਤਾ ਐ ਅੰਦਰ ਬੈਠੇ ਫ੍ਰੀ ਹੋ ਕੇ ਬਾਰ ਤਾਂ ਗਰਮੀ ਬੋਤ ਜੈਦਾ ਐ।
ਚਲੋ ਆਪਾਂ ਤਾਂ ਚਲੋ ਠੀਕ ਐ ਜੀ ਗਰਮੀ ਆਪਾਂ ਤਾਂ ਚਲੋ ਪੰਖੇ ਅੰਦਰ ਬੈ ਜਾਂਦੇ ਆ ਹੁਣ ਆ ਵੇਖੋ ਪਸ਼ੂ-ਪਕਸ਼ੀ ਹੋ ਗਏ ਜਿਵੇਂ ਪਸੂ ਹੋਗੇ ਏਨਾਂ ਨੂੰ ਕਿੰਨਾ ਓਖਾ ਹੁੰਦਾ ਐ ਜੀ ਆਵਾਜ਼ ਆਉਂਦੀ ਪਈ ਐ ਜੀ ਮੇਰੀ?
ਹਾਂਜੀ-ਹਾਂਜੀ।
ਹੂੰ ਆ ਤੁਸੀਂ ਆਪ ਤੁਸੀਂ ਵੇਖੋ ਜੀ ਕਿਵੇਂ ਪਕਸੂ-ਪਕਸ਼ੀ ਹੋ ਗਏ ਆ ਦਰਖਾ ਮਤਲਬ ਦਰਖਤ ਕੱਟੇ ਗਏ ਓੱਥੇ ਨਾਲ ਏਨਾਂ ਨੂੰ ਕਿੰਨਾ ਓਖਾ ਹੋ ਗਿਆ। ਪਸ਼ੂ ਹੋ ਗਏ ਪਸ਼ੂਆਂ ਨੂੰ ਕਿੰਨੀ ਗਰਮੀ ਐ ਹੁਣ ਜੇੜੇ ਅਵਾਰਾ ਪਸੂ ਫਿਰਦੇ ਐ।
ਹਾਂਜੀ, ਚਰਣ ਬੈਠਣ ਵਾਸਤੇ ਜਗ੍ਹਾ ਈ ਨੀ ਮਿਲਦੀ ਵੀ ਕਿ ਥੇ ਬੈਠਣ ਵਿਚਾਰੇ ਤਰਸਦੇ ਰੈੰਦੇ ਐ। ਕਿੱਥੇ ਛਾਂ ਮਿਲੇ ਅਸੀਂ ਵੀ ਓੱਥੇ ਬੈਠ ਜਈਏ ਹੈਨਾ।
ਹਾਂਜੀ ਪੈਲਾਂ ਤਾਂ ਜੀ ਬੋਤ ਫਰਕ ਆ।
ਪਕਸ਼ੀ ਤਾਂ ਵਿਚਾਰੇ ਸੋਚਦੇ ਕਿੱਥੇ ਆਲਨਾ ਬਣਾਈਏ। ਪੈਲਾਂ ਤਾ ਇਨੇ ਦਰਖਤ ਸੀ ਸੰਘਣੇ ਦਰਖਤ ਸੀਗੇ ਵਧੀਆ ਛਾਂ ਸੀ ਨਾਲ ਦ ਪਸੂ ਬੈਠ ਜਾਂਦੇ ਸੀ ਨਾਲ ਪਕਸ਼ੀ ਆਪਦਾ ਆਲਣਾ ਬਣਾ ਕੇ ਬੈਠ ਜਾਂਦੇ ਸੀ ਹੈਨਾ
ਹਾਂਜੀ ਹੁਣ ਤਾਂ ਜਦੋਂ ਪੈਂਦੀ ਸੀ ਓਦੋਂ ਕਿੰਨੀ ਏਨਾਂ ਨੂੰ ਦਰਖਤ ਛਾਂ ਮਿਲਦੀ ਸੀ ਹੁਣ ਤਾਂ ਕਿਸੇ ਸੜਕ ਤੇ ਕੋਈ ਸੜਕ ਮਤਲਬ ਹੈ ਈ ਨੀ ਦਰਖਤ ਕੱਟੇਗੇ ਸੜਕਾਂ ਮਲਨਾ ਲਾ ਸਾਰੇ ਦਰਖਤ ਕੱਟ ਦਿੱਤੇ ਸਰਕਾਰ ਨੇ ਤੇ ਹੁਣ ਦੇਖੋ ਜੇ ਇੱਕ ਪਸੂ ਐ ਜੇ ਕਿਸੇ ਥਾਂ ਤੋਂ ਤੁਰੇਆ ਤੁਰੀ ਜਾਂਦਾ-ਤੁਰੀ ਜਾਂਦਾ ਓਨੂੰ ਕਿੱਥੇ ਥਾਂ ਈ ਦਰਖਤ ਈ ਨੀ ਮਿਲਿਆ ਨਾ ਓਨੂੰ ਰਾਸਤੇ ਚ ਕਿਤੇ ਪਾਨੀ ਨੀ ਮਿਲਿਆ ਓ ਵੀ ਵਿਚਾਰਾ ਕਿੱਥੇ ਬੈਠੇਗਾ ਓ ਇੱਕ ਤਾਂ ਪਾਨੀ ਨਾਲ ਇੱਕ ਗਰਮੀ ਨਾਲ ਓਨੂੰ ਤਾਂ ਤਾਂ ਓ ਕੁਛ ਨਾ ਕੁਛ ਓਨੂੰ ਬਿਮਾਰੀ ਲੱਗ ਜੇਗੀ ਓ ਓਨੂੰ ਗਰਮੀ ਨਾਲ ਓ ਮਰ ਵੀ ਸਕਦਾ।
ਆਪਾਂ ਇਨਸਾਨ ਈ ਜੇ ਕੋਈ ਹੁਣ ਸਾਈਕਲ ਤੇ ਆਈ ਜਾਂਦਾ ਜਾਂ ਤੇ ਮੋਟਰਸਾਈਕਲ ਤੇ ਆਈ ਜਾਂਦਾ ਹੈਨਾ ਐਨੀ ਗਰ ਮੀ ਦੇ ਵਿੱਚ ਵਿਚਾਰਾ ਕਿਤੋਂ ਕੋਈ ਕੰਮ ਤੋਂ ਆਈ ਜਾਂਦਾ ਦੋਪੈਰ ਦੇ ਟਾਈਮ ਤੇ ਹੁਣ ਰਸਤੇ ਚ ਕੋਈ ਦਰਖਤ ਈ ਹੈ ਨੀ ਕਿਤੇ ਛਾਂ ਹੋਵੇ ਵੀ ਜਿੱਥੇ ਓ ਦੱਸ ਮਿੰਟ ਵੀ ਖੜ ਸਕੇ।
ਹਾਂਜੀ।
ਇੱਕ ਤੇ ਲੋ ਹੈਨਾ।
ਹਾਂਜੀ ਸਈ ਐ ਜੀ ਹੁਣ ਹਸੋ ਐਨਾਂ ਨੂੰ ਹਾਂਜੀ
ਤਾਂਈ ਤਾਂ ਗਰਮੀ ਜਾਦਾ ਹੋਈ ਜਾਂਦੀ ਏ ਨਾ ਦਰਖਤ ਕੱਟਤੇ ਸਾਰੇ
ਓ ਤੇ ਹਾਂਜੀ ਉਂਦੇ ਨਾਲ ਹੋਗੀ ਜਾਦਾ ਗਰਮੀ
ਵੀ ਹੁਣ ਦੇ ਟੈਮ ਤੇ ਦਰਖਤ ਲਾਓ ਤਾਂ ਓਹ ਕਿੰਨੇ ਸਾਲਾਂ ਨੂੰ ਵੱਡਾ ਹੋਊਗਾ ਦਰਖਤ
ਦੱਸ ਸਾਲ- ਦਸ ਸਾਲਾਂ ਨੂੰ ਜਾ ਕੇ ਤਿਆਰ ਹੋਏਗਾ ਦਰਖੱਤ
ਦੱਸ ਸਾਲਾਂ ਨੂੰ ਵੀ ਮਸਾ ਜੇ ਓਨੂੰ ਨੂੰ ਸਈ ਟੈਮ ਪਾਨੀ ਮਿਲੂ ਤਾਂ ਈ ਓ ਵਧੇਗਾ ਹੈਨਾ ਉੱਪਰੋਂ ਬਰਸਾਤ ਤਾਂ ਹੁੰਦੀ ਨੀ ਪਈ
ਸਈ ਗੱਲ ਹੈਗੀ ਐਂ।
ਦਰਖਤ ਕੱਟ ਤੇ ਦਰਖਤਾਂ ਕਰਕੇ ਬਰਸਾਤ ਹੁੰਦੀ ਐ ਜੇ ਦਰਖਤ ਕੱਟ ਤੇ ਬਰਸਾਤ ਕਿੱਥੇ ਅਓਣੀ ਏ।
ਸਈ ਐ ਜੀ ਹੁਣ ਏਨੂ ਸਰਦੀਆਂ ਵਿੱਚ ਵੀ ਕਿੰਨਾ ਔਖਾ ਹੋਏਗਾ ਪੈਲਾਂ ਸਰਦੀਆਂ ਚ ਆ ਦਰਖੱਤ ਦੇ ਨੀਚੇ ਬੈ ਜਾਂਦੇ ਸੀ ਕੋਰਾ ਵਧੀਆ ਕੋਰਾ ਪੈਂਦਾ ਐ ਠੰਡ ਪੈਂਦੀ ਐ ਉਦੋਂ ਧੁੰਦ ਆਉਂਦੀ ਐ। ਆਹ ਮਤਲਬ ਪਸੂ ਹੁੰਦੇ ਐ ਜੇ ਆ ਦਰਖੱਤ ਦੇ ਹੇਠਾਂ ਚ ਪਸ਼ੂ ਹੁੰਦੇ ਆ ਦਰਖੱਤ ਦੇ ਹੇਠਾਂ ਹੀ ਮਤਲਬ ਆਪਦੀ ਰਾਤ ਗੁਜ਼ਾਰਦੇ ਆ ਬੈਠ ਕੇ ਏਨੂੰ ਠੰਡ ਨੀ ਮਹਿਸੂਸ ਹੁੰਦੀ ਹੁਣ ਓ ਬੇਚਾਰੇ ਕਿੱਥੇ ਬੈਠਣਗੇ। ਬੋਤ ਏਨਾਂ ਨੂੰ ਹੋ ਗਿਆ। ਬੋਤ ਮੁਸ਼ਕਿਲ ਆਏਗੀ ਏਨਾਂ ਨੂੰ ਹੁਣ ਪਕਸ਼ੀ ਹੋ ਗਏ ਪਕਸ਼ੀਆਂ ਨੂੰ ਵਿਚਾਰਿਆਂ ਨੂੰ ਦਰਖੱਤ ਦਰਖੱਤ ਤੇ ਘੋਸਲਾ ਬਣਾ ਕੇ ਰੈੰਦੇ ਸੀ। ਹੁਣ ਓ ਵੀ ਕਿੱਥੇ ਬੈਠਣਗੇ ਓਨਾ ਨੂੰ ਥਾ ਈ ਨੀ ਮਿਲਣੀ
ਅੱਗੇ ਕਰਾਂ ਚ ਵੀ ਚਲੋ ਕੱਚੀਆਂ ਛੱਤਾਂ ਹੁੰਦੀਆਂ ਸੀ ਕੱਰਾ ਚ ਵੀ ਆਲਣਾ ਬਣਾ ਲੈਂਦੇ ਸੀ ਬਕਸ਼ੀ ਅੱਜ-ਕੱਲ ਤਾਂ ਹੁਣ ਸਭ ਦੀ ਕੋਠੀਆਂ ਪਾਈਆਂ ਹੋਈਆਂ ਪੱਕੀਆਂ ਛੱਤਾਂ ਕਰੇ ਵੀ ਕੋਈ ਦਰਖਤ ਹੈ ਨੀ ਹੈਨਾ ਕਿੱਥੇ ਜਾਣ ਪੰਛੀ ਵਿਚਾਰੇ।
ਹਾਂਜੀ ਪੈਲਾਂ ਹੁਣ ਵੇਖ ਲੋ ਕੋਊ ਹੋ ਗਿਆ, ਆ ਕਊਆ ਹੋ ਗਿਆ, ਚਿੜੀਆਂ ਹੋ ਗਿਆ ਟ੍ਰਾਂਸਮੀਟਰ ਜਦੋਂ ਆ ਟਰਾਂਸਮੀਟਰ ਲੱਗਿਆ ਤੁਸੀਂ ਵੇਖਿਆ ਕਦੋਂ ਆ ਚਿੜੀਆਂ ਕਿੰਨੀ ਖਤਮ ਹੋ ਗਿਆ। ਆ ਟਾਂਸਮੀਟਰ ਨਾਲ ਬੋਤ ਹਾਂ ਜੇ ਪਕਸ਼ੀ ਬੋਤ ਖਤਮ ਹੋ ਗੇ ਆ, ਟ੍ਰਾਂਸਮੀਟਰਾਂ ਨਾਲ ਲੱਗ
ਹੁਣ ਤਾਂ ਵੇਖਣ ਨੂੰ ਮਿਲਦੀ ਨੀ, ਚਿੜੀਆਂ ਈ ਬੋਤ ਘੱਟ ਵੇਖਣ ਨੂੰ ਮਿਲਦੀਆਂ।
ਹਾਂਜੀ ਅੱਜ ਕੱਲ੍ਹ ਤੇ ਬੱਚਿਆਂ ਨੂੰ ਪਤਾ ਈ ਨੀ ਜੇੜੀਆਂ ਹੁੰਦੀਆਂ ਕੇੜੀਆਂ, ਵੇਖੀਆ ਨੀ ਪੈਲਾਂ ਆਪਾਂ ਆਪਣੇ ਟਾਈਮ ਤੇ ਆਪਾਂ ਨੂੰ ਪਤਾ ਐ ਆ ਚਿੜੀਆਂ ਹੁੰਦੀਆਂ ਸੀ, ਹੁਣ ਚਿੜੀਆਂ ਤਾਂ ਹੋਰ ਈ ਓ ਪੈਲਾਂ ਰੀ ਚਿੜੀਆਂ ਤਾ ਰਈਆ ਈ ਨੀ, ਖ਼ਤਮ ਹੋ ਗਿਆ ਸਾਰੀ ਚਿੜੀਆ, ਜੇੜੇ ਹੁਣ ਆ ਮਤਲਬ ਆਪ
ਆਪਣੇ ਟੈਮ ਪੈਲਾਂ ਤੇ ਇਲਾਂ ਬੋਤ ਹੁੰਦੀਆਂ ਸੀ, ਪੈਲਾਂ ਦੇ ਟੈਮ ਤੇ ਇਲਾਂ ਏਨੀਆਂ ਜ਼ਾਦਾ ਹੁੰਦੀਆਂ। ਸਰਦੀਆਂ ਹੁੰਦੀਆਂ ਪਰ ਓ ਵੱਗ ਜਿਆ ਬਣਾ ਕੇ ਹੁਣ ਤਾਂ ਏਲ ਕਿਤੇ ਜੀ ਥਿਓੰਦੀ ਏ।
ਹਾਂਜੀ।
ਬੱਚਿਆਂ ਨੂੰ ਤਾਂ ਅੱਜ ਕਲ੍ਹ ਦੇ, ਬੱਚਿਆਂ ਨੂੰ ਤਾਂ ਪਤਾ ਈ ਨੀ ਵੀ ਕੇੜੇ ਕੇੜੇ ਪਕਸ਼ੀ ਹੁੰਦੇ ਆ। ਅਸਲ 'ਚ ਦੇਖੇ ਨੀ ਹੋਏ ਓਨਾਂ ਨੇ ਤਾਂ ਹਨਾ।
ਸਈ ਹੈਗਾ ਹੁਣ ਕੁੱਤਾ ਵੇਖ ਲੋ, ਕੁੱਤਾ ਕਿੰਨਾ ਵਫ਼ਾਦਾਰ ਹੁੰਦਾ ਐ ਜੀ ਪਸ਼ੂ ਪਾਲਤਾ ਆਪੇ ਆਪ ਆਪਾਂ ਘਰੇ ਪਾਲਦੇ, ਆਪਾਂ ਏਨਾ ਕੁੱਤਿਆਂ ਨੂੰ। ਵੀ ਏਨਾ ਤਾਂ ਇਨਸਾਨ ਵੀ ਕਿਸੇ ਦੀ ਵਫ਼ਾਦਾਰੀ ਨੀ ਕਰਦਾ, ਜਿੰਨਾ ਕੁੱਤਾ ਕਰਦਾ।
ਕੁੱਤਾ ਕਰਦ ਕੁੱਤਾ ਐ, ਹਾਂਜ
ਹਾਂਜੀ ਕੁੱਤੇ ਨੂੰ ਤਾਂ ਆਪਾਂ ਵੇਖਲੋ। ਵੀ ਬਿਨਾਂ ਮਤਲਬ ਕੋਈ ਖਰਚਾ ਪਾਣੀ ਵੀ ਨੀ ਦਿੰਦੇ ਓਨੂੰ, ਕਿਰਾਇਆ ਵੀ ਨੀ, ਮੀਨੇ ਦੀ ਕੋਈ ਸੈਲਰੀ ਨੀ ਦਿੰਦੇ। ਫੇਰ ਵੀ ਆਪਣੀ ਵਫ਼ਾਦਾਰੀ ਬੋਤ ਕਰਦਾ, ਵੀ ਆਪਾਂ ਜੇ ਘਰੇ ਵੀ ਨੀ ਹੈ ਨੀ ਕੋਈ ਨੀ ਹੈਗਾ ਘਰੇ ਜੇ ਆਪਾਂ ਕੁੱਤ ਕੁੁਤੇ ਨੁੰ ਘਰੇ ਛੱਡ ਕੇ ਚਲੇ ਜਾਈਏ ਨਾ ਕਿਤੇ ਓ ਮਤਲਬ ਓ ਆਪਣੇ ਘਰ ਦਾ ਬੋਤ ਧਿਆਨ ਰੱਖਦਾ।
ਹਾਂਜੀ।
ਤੇ ਆਹ ਹੁਣ ਜੇੜੇ ਪਸ ਆਹ ਕੁੱਤੇ ਹੋ ਗੇ, ਆਹ ਮਤਲਬ ਫੌਜਾਂ ਨੂੰ ਪੁਲਿਸ ਤੇ ਓਨਾਂ ਨੂੰ ਵੀ ਕੰਮ ਆਂਦੇ ਆ ਕਿੰਨੇ ਜੀ, ਕੋਈ ਕਿਸੇ ਦਾ ਮਡਰ ਹੋ ਗਿਆ। ਸੁਰਾਖ ਨੀ ਮਿਲਦਾ ਕਿਸੇ ਨੂੰ। ਵੀ ਐ ਕੁੱਤੇ ਕਿੰਨਾ ਮਤਲਬ ਕੰਮ ਕਰਦੇ ਐ, ਵੀ ਹਰ ਚੀਜ਼ ਨੂੰ ਮਤਲਬ ਸੁੰਘ ਕੇ ਏਨਾ ਨੂੰ ਪਤਾ ਲੱਗ ਜਾਂਦਾ ਐ ਵੀ, ਆਹ ਮਤਲਬ ਏਥੇ ਆਹ ਹੈਗਾ ਐ ਸੁਰਾਖ। ਏਨਾ ਇਨਸਾਨ ਨੂੰ ਨੀ ਪਤਾ ਲੱਗਦਾ ਜੀ, ਆਉਂਦੀ ਏ ਜੀ ਆਵਾਜ਼ ਮੇਰੀ?
ਹਾਂਜੀ ਹਾਂਜੀ ਆਈ ਜਾਂਦੀ।
ਠੀਕ ਐ ਜੀ ਤੇ ਜੇੜੇ ਆ ਹੁਣ ਆਹ ਮਤਲਬ ਮੱਝਾਂ ਆਪਾਂ ਰੱਖਦੇ ਆਂ, ਗਾਇਆ ਰੱਖਦੇ ਆਂ। ਤੇ ਆਪਾਂ ਗਾਇਆਂ ਤੇ ਮੱਝਾਂ ਨੂੰ ਆਪਾਂ ਪਾਲਦੇ ਆਂ। ਕਿਸੇ ਦਾ ਮਤਲਬ ਘਰੇ ਕੋਈ ਹੈ ਈ ਨੀ ਕਮਾਣ ਵਾਲਾ, ਜੇੜੀ ਜਨਾਨੀ ਕੱਲੀ ਹੁੰਦੀ ਐ। ਓ ਮੱਝਾਂ ਪਾਲ ਮੱਝਾਂ ਨੂੰ ਪਾਲ ਕੇ, ਗਾਇਆਂ ਨੂੰ ਪਾਲ ਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਲੈਂਦੀ ਐ। ਵੀ ਦੁੱਧ ਵੇਚ ਕੇ ਕਈ ਮਤਲਬ ਓਨਾਂ ਨੂੰ ਓ ਕਰਦੇ ਆਪਣੇ ਬੱਚੇ ਪਾਲ ਲੈਂਦੀਆਂ ਏ। ਵੀ ਆਪਣਾ ਕਿੰਨਾ ਮਤਲਬ ਵੀ ਪਸੂ ਪਕਸ਼ੀ ਹੋ ਗੇ, ਆਪਣਾ ਕਿੰਨਾ ਸਯੋਗ ਕਰਦੇ ਐ।
ਹਾਂਜੀ।
ਪਰ ਕਈ ਲੋਕੀ ਹੁਨਦੇ ਐ ਜਿਵੇਂ ਵੇਖੋ ਖੇਤਾਂ 'ਚ ਕਰੰਟ ਦੀ ਤਾਰਾਂ ਲਾਉਂਦੇ ਐ ਕਿੰਨਾ ਨੁਕਸਾਨ ਹੁੰਦੈ। ਪਕਛੀਆਂ ਪਾਲਤੂ ਆਂ ਲਾਉਣ ਦੇ ਕਰੰਟ ਦੀ ਤਾਰਾਂ ਲਾਉਂਦੇ ਐ ਕਿੰਨੇ ਮਤਲਬ ਪਕਸ਼ੀ ਹੁੰਦੇ ਐ ਓ ਵੀ ਓਨ ਨਾਲ ਚਿਮੜ ਜਾਂਦੇ ਐ। ਤੇ ਮਰਦੇ ਈ ਐ ਉਨ੍ਹਾਂ ਨਾਲ
ਓ ਅੱਜ ਕੱਲ ਓ ਮਤਲਬ ਸੋਚਦੇ ਨੇ ਕਿਸੇ ਦੇ ਮਨ ਚ ਦਆ ਹੈ ਨੀ। ਹਨਾ ਏ ਦਆ ਹੋਵੇ ਕਿਸੇ ਕਿਸੇ ਦੇ ਮਨ ਚ ਵੀ, ਪਸ਼ੂ ਵਿਚਾਰੇ ਭੁੱਖੇ ਮਰਦੇ ਫੇਰ ਕੀ ਹੋ ਗਿਆ ਦਾਣਾ ਪਾਣੀ ਤਾ ਪਰਮਾਤਮਾ ਨੇ ਈ ਦੇਣਾ ਨਾ, ਤੇ ਜੇ ਓ ਚ ਖਾ ਜਾਣਗੇ ਓ ਆਪਦਾ ਲਿਖਿਆ ਈ ਖਾਣਗੇ।
ਹਾਂਜੀ ਸਈ ਐ ਜੀ
ਲਿਖਿਆ ਹੋਇਆ ਆਪਾਂ ਜਿੰਨਾ ਮਰਜੀ ਡੰਡੇ ਮਾਰ ਲੋੋ, ਕਰੰਟ ਦੀਆਂ ਤਾਰਾਂ ਲਾ ਲੋ ਜਿੰਨੇ ਮਰਜੀ ਵਾਡ ਕਰਲੋ ਜੋ ਲਿਖਿਆ ਮਾਲਕ ਵੱਲੋਂ ਜਿੰਨਾ ਕੁ ਓਨਾਂ ਦੇ ਕਰਮਾ ਦਾ ਉਨਾ ਨੇ ਖਾਈ ਲੈਣਾ ਹਨਾ।
ਹਾਂਜੀ ਸਈ ਐ ਜੀ।
ਤਾਂ ਈ ਤਾ ਦੁਨੀਆਂ ਤੇ ਭਾਰ ਹੋਇਆ ਪਿਆ ਨਾ, ਦੁਨੀਆਂ ਪਾਪ ਖੁਦ ਕਰੀ ਜਾਂਦੀ ਐ, ਤਾਂਈ ਤਾ ਪਰਮਾਤਮਾ ਵੀ ਫੇਰ ਓਈ ਗੱਲ ਵੀ ਜਦੋਂ ਇਨਸਾਨ ਨਾਲ ਕੋਈ ਇਨਸਾਨ ਕਰਦਾ ਇਨਸਾਨ ਰੁੱਸ ਜਾਂਦਾ ਤੇ ਓ ਤੇ
ਹਾਂਜੀ, ਹਾਂਜੀ ਸਈ ਗੱਲ ਐ ਜੀ।
ਦੁਨੀਆ, ਅੱਜ ਕੱਲ ਤਾਨੂੰ ਪਤਾ ਈ ਐ ਕਿੰਨਾ ਪਾਪ ਕਰੀ ਜਾਂਦੀ ਐ ਹਨਾ।
ਸਈ ਗੱਲ ਐ ਜੀ।
ਦਰੱਖਤ ਕੱਟ ਤੇ ਫੇਰ ਓ ਬਰਸਾਤ ਕਿੱਥੋਂ ਹੋਵੇ, ਬਰਸਾਤ ਨਾ ਹੋਈ ਤਾ ਪਾਣੀ ਕਿੱਥੋ ਮਿਲੂਗਾ?
ਹਾਂਜੀ ਹੁਣ ਕਬੂਤਰ ਹੋਗੇ ਆ, ਤੋਤੇ ਹੋਗੇ ਕਈ ਲੋਕੀ ਤਾਂ ਇਨਾਂ ਨੂੰ ਪਿੰਜਰੇ ਚ ਵਜਮ ਮਤਲਬ ਕੈਦ ਕਰਕੇ ਰੱਖਦੇ ਐ, ਬੰਦ ਕਰਕੇ ਰੱਖ ਤੇ ਏਨਾਂ ਨੂੰ ਵੀ ਹੁੰਦਾ ਐ ਵੀ ਓ ਵੀ ਅਜਾਦੀ ਚਾਈਦੀ ਉਨਾਂ ਨੂੰ ਵੀ ਓ ਵੀ ਚਾਂਦੇ ਆ ਵੀ ਅਸੀ ਉੱਡਣਾ ਵੀ ਮਤਲਬ ਉੱਡ ਕੇ ਵੇਖੀਏ ਸਾਰਾ ਉਨਾਂ ਦੀ ਹੈ ਈ ਉਨਾਂ ਦਾ ਓਈ ਕੰਮ ਆਪਾਂ ਨੂੰ ਇੱਕ ਕਮਰੇ ਚ ਕਿਵੇਂ ਕੈਦ ਕਰਕੇ ਰੱਖਿਆ ਆਪਾਂ ਕਿੰਨੇ ਦਿਨ ਰੈ ਲਾਂਗੇ?
ਹਾਂਜੀ
ਆਪਾਂ ਨਈ ਰੈ ਸਕਦੇ ਤੇ ਮੈਨੂੰ ਇਨਸਾਨ ਨੂੰ ਚਾਈਦਾ ਵੀ ਕਿਸੇ ਨੂੰ ਵੀ ਕੋਈ ਕੈਦ ਬਣਾ ਕੇ ਨਾ ਰੱਖਣ ਇਨਾਂ ਨੂੰ ਮਤਲਬ ਆ
ਨੂੰ ਓ ਫਿਰ ਸੋਚਨਾ ਚਾਈਦਾ ਨਾ, ਵੀ ਓ ਬੋਲ ਨੀ ਸਕਦੇ ਤਾ ਕੀ ਹੋ ਗਿਆ ਆਪਦੇ ਮਨ ਨਾਲ ਸੋਚ ਕੇ ਵੇਖਣ ਬੀ ਹਾਂ, ਆਪ ਪਾਂ ਓ ਬੋਲ ਨੀ ਸਕਦੇ ਹੈ ਤਾ ਆਪਣੇ ਅਰੀ ਤਰ੍ਹਾਂ ਇਨਸਾਨ ਓ ਵੀ ਇੱਕ ਸਾਬ ਦਾ ਓਨਾਂ ਵਿੱਚ ਵੀ ਓਹੀ ਸਾਹ
ਹਾਂਜੀ
ਵੀ ਓਨਾਂ ਨੂੰ ਓ ਬੋਲ ਨੀ ਸਕਦੇ ਵਿਚਾਰੇ ਨੂੰ ਦੁੱਖ ਤਾਂ ਬੌਤ ਹੈਗਾ ਵੀ ਸਾਨੂੰ ਕੈਦ ਕਰਕੇ ਰੱਖਿਆ ਹੋਇਆ। ਸਾਨੂੰ ਖਾਣ ਨੂੰ ਨੀ ਦਿੰ ਦੇ ਸਾਨੂੰ ਥੋੜੇ ਜੇ ਜੇ ਟੁਕੜਾ ਪਾ ਦੇਣਗੇ ਤਾ ਕੀ ਹੋਜੂਗਾ। ਵੀ ਉੱਪਰੋ ਡੰਡਾ ਮਾਰ ਕੇ ਸਾਨੂੰ ਭਜਾ ਦਿੰਦੇ ਆ ਹਨਾ।
ਹਾਂਜੀ, ਸਈ ਐ।
ਪੈਲਾਂ ਆਲੇ ਲੋਕਾਂ ਚ ਬੋਤ ਦਆ ਸੀ ਬੋਤ ਉਨਾਂ ਦੇ ਮਨ ਚ ਐ ਨਾ ਵੀ ਹਰੇਕ ਪ੍ਰਤੀ ਬੋਤ ਵਧੀਆ ਸੀਗਾ। ਅੱਜ ਕਲ ਦੇ ਟਾਈਮ ਅਸ ਕਾਲਯੁੱਗ ਆ ਗਿਆ।
ਹਾਂਜੀ ਕਲਯੁੱਗ ਆ ਗਿਆ ਜੀ ਬੋਤ ਜਾਦਾ। ਆ ਜਿਵੇ ਹੁਣ ਆਪਣੇ ਵੇਖੋ ਘੋੜਾ ਆਪਣਾ ਘੋੜਾ ਵੀ ਬੋਤ ਕੰਮ ਕਰਦਾ ਆਪਣੇ ਲਈ।
ਹਾਂਜੀ।
ਜਿਵੇਂ ਹੁਣ ਆਹ ਸਵਾਰੀ ਧੋਣ ਦਾ ਕੰਮ ਕਰਦਾ। ਜਿਵੇਂ ਵਿਆਹ ਸ਼ਾਦੀ ਚ ਦੇਖ ਲੋ ਵਿਆਹ ਸ਼ਾਦੀ ਚ ਘੋੜਾ ਕਿੰਨੇ ਕੰਮ ਆਉਂਦਾ। ਉਹ ਮਤਲਬ ਜਦੋਂ ਦੁੱਲੇ ਨੂੰ ਲੇਜਦੇ ਐ ਵਿਆ ਸ਼ਾਦੀ ਤੇ ਉਨੂੰ ਮਤਲਬ ਸਵਾਰੀ ਦਾ ਕੰਮ ਕਰਦਾ। ਕਿੰਨਾ ਸੋਣਾ ਲੱਗਦਾ ਉਦੋਂ ਮਤਲਬ ਉੱਠ ਉਹ ਘੋੜੇ ਤੇ ਆਉਂਦਾ।
ਵੀ ਹਾਥੀ ਜੇੜਾ ਹਾਥੀ ਵੀ ਕਿੰਨੇ ਕੰਮ ਕਰਦੇ ਐ ਜੰਗਲਾ ਚ। ਕਿੰਨਾ ਪਾਰ ਜਿਵੇਂ ਇਨਸਾਨ ਇੰਨਾ ਪਾਰ ਨੀ ਡੋ ਸਕਦੇ ਆਹ ਹੱਥੀ ਡੋ ਸਕਦਾ। ਕਿੰਨੇ ਮਤਲਬ ਕੰਮ ਕਰਦਾ ਐ ਲੱਕੜਾਂ ਕਿੰਨੀਆਂ ਵੱਡੀਆਂ- ਵੱਡੀਆਂ ਹੁੰਂਦੀਆ ਆਹ ਜਿੰਨੇ ਆਪਾਂ ਇਨਸਾਨ ਨੀ ਕੰਮ ਕਰ ਸਕਦੇ ਮਤਲਬ ਆ ਜਾਨਵਰ ਆਪਣੇ ਨਾਲੋਂ ਜਾਦਾ ਕੰਮ ਕਰਦੇ ਐ ਜੀ।
ਅੱਜ ਕੱਲ ਓਨੇ ਰਹੇ ਨੀ ਨਾ ਜਾਨਵਰ ਜੰਗਲ ਤਾਂ ਸਾੜ ਤੇ ਸਰਕਾਰਾਂ ਨੇ ਫੈਕਟਰੀਆਂ ਖੁਲਣ ਵਾਸ ਤੇ ਉਹ ਵਿਚਾਰੇ ਜਾਨਵਰਾਂ ਨੂੰ ਤਾਂ ਖਤਮ ਹੀ ਕਰਤਾ ਨਾ
ਹਾਂਜੀ ਪੈਲਾਂ ਬਹੋਤ ਹੁੰਦੇ ਸੀ ਬੰਦਰ ਹੋ ਗੇ ਆਦਰ ਜਿਵੇਂ ਹੋ ਗੇ। ਹਾਥੀ ਵਗੈਰਾ ਆਹ ਲੋਕੀ ਪੈਲਾਂ ਤਾਂ ਹਾਥੀ ਵਗੈਰਾ ਲੈ ਕੇ ਆਂਦੇ ਸੀ ਪਿੰਡਾਂ ਚ ਹੁਣ‌ ਤਾਂ ਕਿੱਥੇ ਵੇਖਦੀ ਈ ਨੀ। ਅੱਜ ਕੱਲ ਬ ਬੱਚਿਆਂ ਨੇ ਕਿਤੇ ਵੇਖਿਆ ਈ ਨੀ ਹਾਥੀ ਕੋਈ ਵੇਖਿਆ ਕੋਈ ਪਿੰਡ ਚ ਲੈ ਕੇ ਲ ਕੇ ਆਉਂਦਾ ਪਹਿਲਾਂ ਲੈ ਕੇ ਆਉਂਦੇ ਸੀ ਸਵਾਰੀ ਬੱਚੇ ਨੂੰ ਛੋਟੇ ਬੱਚਿਆਂ ਨੂੰ ਉਂਦੇ ਉੱਤੇ ਮਤਲਬ ਬਿਠਾ ਕੇ ਉਹ ਗਮ ਗੁਮਾਉਂਦੇ ਸੀਗੇ। ਪੈਸੇ ਲੈਂਦੇ ਸ
ਆਜ ਦੇ ਟੈਮ ਚ ਬੱਚਿਆਂ ਨੇ ਅਸਲੀ ਹੱਥੀ ਨੀ ਦੇਖਿਆ ਵੀ ਕਿਓ ਜਾ ਹੁੰਦਾ। ਪੈਲਾਂ ਦੇ ਟੈਮ ਚ ਇੰਨੇ ਹਾਥੀ ਪਿੰਡਾਂ ਚ ਆਉਂਦੇ ਬੱਚੇ ਝੂਟੇ ਵੀ ਲੈਂਦੇ ਹਨਾ।